ੳ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
ਹੋਰ ਕਿਵੇਂ ਉਂ?
ਬਸ ਵਧੀਆ ਏ, ਤੁਸੀਂ ਦੱਸੋ?
ਵਧੀਆ-ਵਧੀਆ।
ਹੋਰ, ਬਸ ਵਧੀਆ। ਬੁਰਾ ਹਾਲ ਹੋਇਆ ਪਿਆ।
ਕਿਆ, ਕੀ ਹੋਗਿਆ।
ਬਸ ੲੈਵੇਂ ਈ, ਥਕੇ ਪਏ ਸੀ ਬਹੁਤ ਜ਼ਿਆਦਾ। ਹੁਨ ਜਾਗ ਆਈ, ਅੱਜ ਤਾਂ ਮੈਨੂੰ। ਰਾਤੀ ਲੇਟ ਸੋਈ ਸੀ, ਰਾ
ਹਾਂ, ਹੋਈ ਜਾਂਦਾ, ਜਦੋ ਜ਼ਿਆਦਾ ਥਕਾਵਟ ਹੋਜੇ ਫੇਰ ਦੂਸਰੇ ਦਿਨ ਜਾਗ ਨਹੀਂ ਆਉਂਦੀ ਸੁਬਾਹ ਟਾਈਮ।
ਹਾਂ ਨਹੀਂ ਜਾਗ ਤਾਂ ਆ ਜਾਂਦੀ ਏ, ਫਿਰ ਮੇਰਾ ਉਹ ਮ ਜੀਅ ਨੀ ਦਿੱਤਾ ਕੱਲੀ ਬਨਾ ਕੇ
ਸੁੱਖਾ ਜੋ ਹੋ ਜਾਂਦਾ ਏ, ਹੂੰ।
ਫੇਰ ਤੁਸੀਂ ਰਏ, ਕੱਲੇ ਗਏ ਨਾ। ਕੱਲੇ ਰਹੈ ਗਏ ਗਾ, ਸਾਰਾ ਕੰਮ ਵਾਂਗਾ ਇਧਰ-ਉਧਰ ਹੈਗਾ, ਵੈਸੇ ਵੀ
ਹੋਰ। ਬਹੁਤ ਖਿਲਾਰਾ ਪਿਆ ਏ ਮੇਰੀ ਨੂ, ਬਯੂ ਹੋਏ ਤਾਂ ਆਕੇ ਸਾਮ ਜਾਏ।
ਹੂੰ, ਹੂੰ, ਹੂੰ। ਹੋਰ ਸੁਣਾਓ, ਕੀ ਕਰਦੇ ਸੀ?
ਕੁਛ ਨੀ ਬਸ ਹੁਣ, ਲੱਗੀ ਸੀ ਰਸੋਈ ਤੇ ਕੰਮ ਕਰਨ।
ਅੱਛਾ-ਅੱਛਾ, ਬਸ ਆਹੀ ਏ ਲੇਡੀਜ਼ ਦਾ ਆਈ ਐ। ਰਸੋਈ ਦਾ ਕੰਮ, ਘਰ ਦੇ ਬਸ ਕੰਮ। ਏ ਨੀ ਮੁਕਦੇ, ਹੂੰ। ਐਵੇਂ ਈ ਆ, ਹੋਰ?
ਹੋਰ ਵਧੀਆ ਐ, ਗਲਾ ਵੀ ਖ਼ਰਾਬ ਹੋਇਆ ਪਿਆ ਅੱਜ। ਹਾਂਜੀ, ਸਭ ਠੀਕ ਐ ਗੱਲਾਂ ਵੀ ਖ਼ਰਾਬ ਹੋਇਆ ਪਿਆ, ਮੇਰਾ ਪੈਲਾ ਦਾ ਬਹੁਤ ਜ਼ਿਆਦਾ।
ਨਮਕ ਲੇਕੇ ਨਾ, ਇਹ ਗਰਾਰੇ ਜੇ ਕਰਲੋ ਗਾ। ਫਿਰ ਸਹੀ ਹੋਜੂਗਾ, ਕਿਉਂਕਿ ਕਈ ਵਾਰੀ ਆਪਾਂਗਾ ਥਾਨ ਠੰਡਾ, ਤੱਤਾ ਖਾਲੀਏ ਨਾ, ਉਹਦੇ ਨਾਲ ਵੀ ਹੋ ਜਾਂਦਾ।
ਹਾਂ-ਹਾਂ, ਉੱਥੇ ਪੀਲਿਆ ਸੀ, ਬਜਾਰ'ਚ ਠੰਡਾ ਕੱਲ, ਕੇਸ ਲੈ ਕੇਏ ਸੀ ਉੱਥੇ।
ਅੱਛਾ, ਹੂੰ। ਕੋਈ ਆਪਾਂ ਉਦੋਂ ਤਾਂ ਪੀ ਲੈਂਨੇ ਆਂ, ਬਾਅਦ ਦੇ ਵਿੱਚ ਜਗਾ ਪਤਾ ਲੱਗਦਾ ਹੈਗਾ, ਕਿਉਂ ਗਰਮੀ ਹੈਗੀ ਹੈ ਗਰਮੀ ਦੇ ਵਿੱਚ ਹੈਗਾ ਠੰਡਾ-ਠੁੰਡਾ ਪੀਕੇ, ਕਈ ਵਾਰੀ ਇੱਕ ਦਮ ਬਾਹਰ ਨਿਕਲਦੇ ਆ ਗਰਮੀ'ਚ। ਖਰਾਬ ਕਰ ਜਾਂਦਾ ਓ। ਜਿਆਦਾ ਠੰਡਾ ਪੀਲੀਏ, ਤਾਂ ਵੀ ਜਾਮ ਹੋ ਜਾਂਨੇ ਆ।
ਹਾਂ, ਇਹ ਤਾਂ ਹੇਗਾ।
ਹੂੰ ਹੋਰ, ਹੋਰ ਦੱਸੋ ਤੁਹਾਡੀਆਂ ਬਚਪਨ ਦੀਆਂ ਖੇਡਾਂ?
ਹੂੰ, ਬਚਪਨ ਦੀਆਂ ਖੇਡਾਂ ਹੁੰਦੀਆਂ ਸੀ ਸਕੂਲਾਂ 'ਚੇ, ਘਰਾਂ'ਚੇ ਰਾਤੀ ਨੂੰ। ਬਾਰਾਂ-ਬਾਰਾਂ ਵਜੇ ਤਕ ਖੇਡਦੇ ਹੁੰਦੇ ਸੀ।
ਹੂੰ, ਹੂੰ
ਤੇ ਸਾਡ, ਹਾਂ, ਹੁਣ ਤਾਂ ਉਹ ਮਾਹੌਲ ਰਿਹਾ ਹੀ ਨਹੀਂ, ਹੁਣ ਤਾਂ ਕੁੜੀਆਂ ਨੂੰ ਬਾਹਰ ਹੀ ਨੀ ਨਿਕਲਦੀਆਂ।
ਹੂੰ, ਚੁ ਹੂੰ। ਆਈ ਐਂ ਗੱਲ, ਹੁਣ ਤਾਂ ਬਾਹਰ ਨਿਕਲਨ ਦਿੰਦੇ ਹੈਗੇ। ਹੁਣ ਤਾਂ ਚਾਹੇ ਛੋਟੇ-ਵੱਡੇ ਗ, ਕੋਈ ਫਾਇਦਾ ਹੀ ਨਹੀਂ ਗਾ, ਬਾਹਰ ਨਿਕ
ਹਾਂ, ਅਸੀਂ ਤਾ ਪੂਰੀ ਫੇਮਲੀ ਅਹ ਨਾ ਬਾਹਰ ਬਹਿ ਜਾਂਦੇ ਸੀ ਗੇਟਾਂ ਦੇ ਅਗੇ। ਤੇ ਖੇਡਦੇ ਹੁੰਦੇ ਸੀ। ਬਹੁਤ ਜ਼ਿਆਦਾ ਤੇ ਹੁਣ ਤਾਂ ਹਾਅ ਘਰੋਂ ਬਾਰ ਆਪਾਂ ਵੀ ਇ ਨ ਕਰ ਸਕਦੇ ਨਾ ਬੱਚਿਆਂ ਨੂੰ ਕਿ- ਨਿਕਲਦੇ-
ਹਾਂ ਉਹੀ ਤਾਂ ਕਹੀ ਜਾਨੀ ਆ ਨਾ, ਛੋਟੇ ਵੱਡੇ ਅੱਜ ਕੱਲ੍ਹ ਤਾਂ ਨਿਕਲਣ ਦਾ ਕੋਈ ਫਾਇਦਾ ਨਹੀਂ।
ਹਾਂ ਹੈ ਈ ਨੀ ਮੋਹਲ ਹੈਨੀ ਨਾ।
ਹੂੰ-ਹੂੰ ਸੇਫ ਹੈ ਨੀ ਨਾ ਜਗ੍ਹਾ ਅੱਜ ਕੱਲ।
ਹਾਂ।
ਹੂੰ- ਪਹਿਲਾਂ ਹੁੰਦਾ ਸੀਗਾ ਜਿਵੇਂ ਮਰਜ਼ੀ ਖੇਡੀ ਜਾਂਦੇ ਸੀਗੇ ਕੋਈ ਇਹ ਨਹੀਂ ਸੀ ਇੰਨਾ ਟਾਈਮ ਖੇਡਦੇ ਸੀ ਜਿੰਨਾ। ਚਿਰ ਮੰਮੀ ਡੈਡੀ ਪਿੱਛੇ ਡੰਡਾ ਲੈ ਕੇ ਨੀ ਆਉਂਦੇ ਸੀ। ਉਨਾਂ ਚਿਰ ਘਰੇ ਨੀ ਆਉਂਦੇ ਸੀ।
ਪਤਾ ਈ ਨੀ ਨੀਂਦ ਈ ਨੀ ਆਂਦੀ ਹੁੰਦੀ ਸੀ ਜਦੋਂ ਤੱਕ ਪੂਰਾ ਆਪਣਾ ਖੇਡ ਨੀ ਹੁੰਦਾ ਸੀ। ਖੋ-ਖੋ ਵੀ ਖੇਡੀ ਏ, ਕਬੱਡੀ ਚ, ਕਬੱਡੀ ਚ ਵੀ ਭਾਗ ਲੀਤ। ਅ ਅਤੇ ਸਕੂਲਾਂ 'ਚ ਤਾਂ ਵਾਧੂ ਐਨ ਸੀ ਸੀ ' ਗਾਈਡ ' ਤੇ। ਕਮਪੀਟੀਸ਼ਨ 'ਚ ਹਾਂ। ਹਾਂ ਮੇਰੀ ਸਿਸਟਰ ਸੀਗੀ ਉਹ ਹਾਂ ਮੇਰੀ ਸਿਸਟਰ ਏ ਛੋ। ਟੀ ਮੇਰੇ ਤੋਂ
ਅੱਛਾ
ਬਟ ਉਹ ਕਬੱਡੀ ਦੀ ਖੋ - ਖੋ ਦੀ ਬਹੁਤ ਵੱਡੀ ਖਿਡਾਰਨ ਐ ਹਾਂ ਹਾਂ। ਤੇ ਉਹ ਸਵੇਰੇ ਸਵੇਰੇ ਸਕੂਲ ਖੇਡਣ ਵਾਸਤੇ ਜਾਂਦੇ ਅਸੀਂ ਨਾਲ ਹੀ ਪੜ੍ਹਦੇ ਹੁੰਦੇ ਸੀ ਦੋਨੋਂ ਇੱਕ ਕਲਾਸ ਆਗੇ ਪਿੱਛੇ ਤੇ ਫਿਰ ਉਹ ਤੁ ਉਹ ਸਵੇਰੇ ਹੀ ਚਲੀ ਜਾਂਦੀ ਸੀ ਮੈਂ ਉਹਦਾ ਖਾਣਾ ਖੁਣਾ ਲੈਕੇ ਮੇਰੇ ਸਕੂਲ ਟਾਈਮ ਜਾਂਦੀ ਹੁੰਦੀ ਸੀ। ਹਾਂ ਉਹ ਤਾਂ ਉੱਥੇ ਤਾਂ ਇੰਟਰਨੈਸ਼ਨਲ ਤਾਂ ਖੇਲੀ ਹੋਈ ਐ ਹਾਂ ਖੇਡੀ ਹੋਈ ਹੈ ਹੂੰ ਹੁਣ ਹਾਂ ਉਹਨੂੰ ਤਾਂ ਸਕੋਲਰਸ਼ਿਪ ਵੀ ਮਿਲੀ ਸੀ ਦੋ ਇੱਕ ਦੋ ਵਾਰ ਹੂੰ ਹਾਂ ਹਾਂ ਪਰ ਨੌਕਰੀ ਨੀ ਮਿਲੀ ਨੌਕਰੀ ਹੈ ਨੀ ਸਰਕਾਰ ਕੋਲੇ
ਹੂੰ ਉਹੀ ਤਾਂ ਹੈ ਨੌਕਰੀ ਹੈ ਨਹੀਂ ਲੋਕ ਪੜ੍ਹੇ ਲਿਖੇ ਫਿਰਦੇ ਆ ਵਿਚਾਰੇ
ਹਾਂ ਹਾਂਜੀ
ਉਹੀ ਆ ਛੋਟੀ ਛੋਟੀ ਮੋਟੀ ਨੌ ਕਰੀ ਦੇ ਦੇਣ ਨਾ ਚਲ ਹਾ ਬਈ ਐਨੇ ਵੀ ਇਨੇ ਨਾਲ ਵੀ ਗੁਜ਼ਾਰਾ ਹੋ ਜਾਂਦਾ ਵੀ ਦਿਹਾੜੀ ਨਾਲੋਂ ਤਾਂ ਠੀਕ ਐ ਵੀ ਚੱਲ ਥੋੜ੍ਹੀ ਮੋਟੀ ਛੋਟੀ ਵੱਡੀ ਨੌਕਰੀ ਦੇ ਦੇਣ ਹੂੰ ਹੁਣ ਲੋਕ ਜਿਹੜੇ ਹੁਣ ਪੜ੍ਹੇ ਲਿਖੇ ਹੈਗੇ ਹੁਣ ਉਹ ਦਿਹਾੜੀ ਵੀ ਨੀ ਨਾ ਕਰ ਸਕਦੇ ਹੈਗੇ ਪੂਰੀ ਚੱਲ ਆਪਣੇ ਪਹਿਲਾਂ ਜਿਵੇਂ ਮਾਂ ਬਾਪ ਵਗੈਰਾ ਸੀਗੇ ਨਹੀਂ ਪਹਿਲਾਂ ਘੱਟ ਪੜ੍ਹੇ ਹੁੰਦੇ ਸੀਗੇ ਤਾਂ ਵੀ ਚੱਲ ਐ ਸੀ ਵੀ ਦਿਹਾੜੀ ਵਗੈਰਾ ਕਰ ਲੈਂਦੇ ਸੀ ਹੁਣ ਵਾਲੇ ਬੱਚੇ ਕਿੱਥੋਂ ਕਰ ਲੈਣਗੇ ਦਿਹਾੜੀ ਜਿਹੜੇ ਲਿਖੇ ਪੜ੍ਹੇ, ਪੜ੍ਹੇ ਲਿਖੇ ਹੋਏ
ਇਹ ਤਾਂ ਹੈ।
ਹੂੰ ਗੱਲ ਉਹੀ ਆ ਜਾਂਦੀ ਨਾ ਵੀ ਜ਼ਿਆਦਾ ਪੜ੍ਹੇ ਲਿਖੇ ਹੈਗਾ ਹੁਣ ਹੈਗਾ ਵੈਸੇ ਵੀ ਨੀ ਕੰਮ ਕਰ ਸਕਦੇ। ਅੱਜ ਕੱਲ ਤਾਂ ਕੋਈ ਵੀ ਨੀ ਇੰਨਾ ਕੰਮ ਕਰ ਸਕਦਾ ਹੈਗਾ ਪਹਿਲਾਂ ਲੋਕ ਸੀਗੇ ਗਾ ਹਾਂ ਸਾਰਾ- ਸਾਰਾ ਦਿਨ ਕੰਮ ਕਰਦੇ ਰਹਿੰਦੇ ਸੀਗੇ ਖੇਤਾਂ 'ਚ, ਜਮਾ ਨਹੀਂ ਥਕਦੇ ਸੀ। ਅੱਜ ਕੱਲ ਲੈਕੇ ਬੱਚਿਆਂ ਨੂੰ, ਘੰਟਾ ਭੇਜ ਦੋ ਇੱਕ ਵਾਰੀ ਖੇਤ 'ਚ ਤੇ ਆ ਕੇ ਮਸਾਂ ਹੀ ਡਿੱਗਣਗੇ। ਹਮ, ਪਹਿਲਾਂ ਕਿਉਂ ਲੋਕ ਖਰਾਕਾਂ ਹੁੰਦੀਆਂ ਸੀ ਵਾਧੂ, ਖਾਂਦੇ ਪੀਂਦੇ ਸੀਗੇ ਅੱਜ ਕੱਲ੍ਹ ਨਾ ਉਹ ਖੁਰਾਕਾਂ, ਬਸ ਨਸ਼ਿਆਂ 'ਚ ਪੈ ਗਈ ਦੁਨੀਆਂ
ਹਾਂਜੀ।
ਹਮ, ਉਸ ਕਰਕੇ ਸਿਸਟਮ ਵੀ ਸਾਰਾ ਹੀ ਵਿਗੜ ਗਿਆ।
ਹਮ, ਹਾਂ।
ਹਮ, ਅਸੀਂ ਵੀ ਬਹੁਤ ਖੇਡਦੇ ਹੁੰਦੇ ਸੀ, ਅਸੀਂ ਗਲੀ ਦੇ ਵਿੱਚ ਅਸੀਂ ਪੰਦਰਾਂ ਵੀਹ ਜਾਣੇ ਹੁੰਦੇ ਸੀਗੇ ਬੱਚੇ ਸਾਰੇ, ਤਾਂ ਅਸੀਂ ਆਰਾਮ ਨਾਲ ਲੈਗਾ ਗੁੱਪੀ ਢਾਈ, ਗੁੱਪੀਆਂ ਬਣਾਉਣਾ ਹੈਗਾ, ਉਹ ਵਾਲੀ ਖੇਡ ਖੇਡਦੇ ਸੀਗੇ। ਗਲੀ ਸਾਰੀ ਰੋਕ ਲੈਂਦੇ ਸੀਗੇ ਵੀ ਹਾਂ, ਇੱਥੋਂ ਲੈ ਕੇ ਐਨਾ ਏਰੀਏ ਉਹਦਾ ਹੈਗਾ, ਐਨਾ ਏਰੀ ਉਹਦਾ
ਪਹਿਲਾਂ ਤਾਂ ਆਪਾਂ ਨੇ ਮਿੱਟੀ 'ਚ ਵੀ ਬਹੁਤ ਖੇਡਦੇ ਹੁੰਦੇ ਸੀ, ਹੁਣ ਤਾਂ ਬੱਚਿਆਂ ਨੂੰ ਮਿੱਟੀ 'ਚ ਜਾਣ ਹੀ ਨਹੀਂ ਦਿੰਦੇ। ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ, ਮਿੱਟੀ ਕੀ ਹੁਂਦੀ ਹੈ?
ਹਮ ਹਮ, ਹਮ ਹਮ, ਤਈਆਂ ਤਾਂ ਰੋਗ ਵੱਧ ਗਏ ਹੈਨਾ, ਪਹਿਲਾਂ ਬੱਚੇ ਐ ਨੀ ਖੇਡੀ ਆਂਦੇ ਸੀਗੇ, ਕੋਈ ਐਵੇਂ ਰੋਗ ਨਹੀਂ ਸੀ, ਬਿਮਾਰੀ ਨਹੀਂ ਸੀਗਾ, ਹੁਣ ਉਹ ਡਾਕਟਰ ਕਹਿੰਦੇ ਆ ਵੀ ਕਹਿੰਦੇ, ਜੇ ਬੱਚੇ ਨੂੰ ਆਪਾਂ ਮਿੱਟੀ 'ਚ ਖੇਡਣ ਦੇਵਾਂਗੇ ਨਾ ਜਾਂ ਇਹਦੀ ਅੱਧੀ ਬਿਮਾਰੀ ਦੂਰ ਹੁੰਦੀ ਹੈ, ਕਟਾਣੂ ਆਪਣੇ ਜਿਹੜੇ ਨ ਰਾਹੀਂ ਉਹ ਹੁੰਦੇ ਨਾ ਗੇ, ਉਹ ਆਪਾਂ ਨੂੰ ਕਿਤੋਂ ਨੀ ਮਿਲਦੇ ਐਵੇ।
ਹਮ।
ਹੁਣ ਮੇਰੇ ਬੱਚੇ, ਮੇਰੇ ਬੱਚੇ ਤਾਂ ਸਾਰਾ ਦਿਨ ਹੀ ਮੇਰੇ ਬੱਚੇ ਸਾਰਾ ਦਿਨ ਹੀ ਮਿੱਟੀ ਵਿੱਚ ਖੇਡਦੇ ਆ, ਕਈ ਹੁੰਦੇ ਮਾਂ ਬਾਪ ਹਾਂ ਲਿਬ ਬੜ ਜਾਣਗੇ ਹੈਗਾ, ਇਹਨਾਂ ਨੂੰ ਨਵਾਉਣਾ ਪਊ, ਇਹ ਫਿਰ ਕੀ ਹੁੰਦਾ ਹੈਗਾ। ਖੇਲ ਲੈਣ ਦੋ ਬਾਰ, ਨਹਾਉਣ 'ਚ ਕਿੰਨਾ ਕੁ ਟਾਈਮ ਲੱਗਦਾ ਹੈਗਾ?
ਹਾਂਜੀ ਇਹ ਤਾਂ ਹੈ, ਮੇਰੀ ਗੁੱਡੂ ਨੂੰ ਤਾਂ ਹੈਗੀ ਪੰਦਰਾਂ ਸਾਲ ਦੀ, ਅਜ ਵੀ ਉਹਨੂੰ ਮਿੱਟੀ ਮਿਲ ਜਾਏਣੀ ਤਾਂ ਉਹ ਖੇਡਣ ਲੱਗ ਜਾਂਦੀ ਹੈ।
ਹਮ, ਹਮ। ਮੇਰੇ ਬੱਚੇ, ਹੁਣ ਅਸੀਂ ਪਿੰਡ ਗਏ ਸੀ ਨਾ, ਪਿੰਡ ਗਏ ਸੀ ਸਾਰਾ ਦਿਨ ਹੀ ਉੱਥੇ ਮਤਲਬ, ਪੁੱਛੋ ਹੀ ਨਾ ਮੰਮੀ ਕਹਿ ਕਹਿ ਕੇ ਹਟ ਜਾਂਦੇ ਸੀਗੇ, ਹਟ ਜਾਓ ਇਹ ਹੁਣ ਤਾਂ ਸੋ ਜੋਓ, ਥੋੜਾ ਚਿਰ ਸੋ ਜੋਓ ਹੈਂ ਮੌਜਾਂ ਬਣੀਆਂ ਸੀ ਇਹਨਾਂ ਨੂੰ ਫੁੱਲ, ਉੱਥੇ ਮਿੱਟੀ ਸੀ।
ਹਾਂ ਕਿਉਂ ਜਗ੍ਹਾ ਖੁੱਲੀ ਹੁੰਦੀ ਹੈ, ਮਿੱਟੀ ਦੇ ਬੱਚੇ ਨੂੰ ਕਹਿੰਦੇ ਖਲਾਉਣਾ ਚਾਹੀਦਾ ਹ ਨਾ। ਪਰ, ਬਸ ਹੁਣ ਤਾਂ ਬੱਚਿਆਂ ਨੂੰ ਤਰ੍ਹਾਂ ਦੇ ਫਰਸ ਲੱਗੇ, ਪਤਾ ਹੀ ਮਿੱਟੀ ਦਾ ਤਾਂ ਕੁਛ ਰਿਹਾ ਹੀ ਨਹੀਂ।
ਹਾਂ। ਮੇ ਦੋਨੋ ਬੱਚੇ ਬਹੁਤ ਖੇਡਦੇ ਮਿੱਟੀ ਦੇ ਵਿੱਚ, ਐਨ ਹੋ ਜਾਂਦੇ ਗੁੱਪ। ਹ ਸਾਰੇ ਹੁੰਦੇ ਗ, ਇਹਨਾਂ ਇਹ ਐਂ ਖੇਡੀ ਜਾਂਦੇ, ਐਏਂ ਖੇਡੀ ਜਾਂਦੇ, ਮੈਂ ਕਿਹਾ ਫੇਰ ਕੀ ਹੁੰਦਾ ਹੈਗਾ ਮਿੱਟੀ 'ਚ ਹੀ ਖੇਡਦੇਗੇ, ਕੋਈ ਨੀ ਖੇਡ ਲੈਂਦੇ। ਵੈਸੇ ਤਾਂ ਹੈ ਨਹੀਂ ਵੀ ਚਲੋ, ਹਾਂ ਵੀ ਜੇ ਨਾ ਮਿੱਟੀ 'ਚ ਖੇਡਣਗੇ, ਫਿਰ ਤਾਂ ਬੱਚੇ ਆਟੋਮੈਟਿਕੀ ਫੋਨ ਮੰਗਣਗੇ, ਮੰਗਣਗੇ ਵੀ ਹਾਂ ਜਾਂ ਸਾਨੂੰ ਫੋਨ ਦੇ ਦੋ ਜਾਂ ਟੀ ਵੀ ਚਲਾ ਦੋ, ਇਹਦੇ ਨਾਲ ਤਾਂ ਵਧੀਆ ਵੀ ਹਾਂ ਚਲੋ ਖੇਡ ਖੇਡੀ ਆਂਦੇ ਹੈਗੇ, ਆਰਾਮ ਨਾਲ ਖੇਡੀ ਜਾਣ ਦੋ।
ਸਹੀ
ਹਮ ਲੋਕ ਖੇਡਣ ਨੀ ਨਾ ਦਿੰਦੇ ਹੈਗੇ
ਤਾਂਸੀਂ ਤਾਂ ਬਚਪਨ ਤੇ ਨਹਿਰਾਂ 'ਚ ਨਾ ਕੇ ਆਉਂਦੇ ਹੁੰਦੇ ਸੀ ਹਾਂ ਅਸੀ ਬਹੁਤ ਖੇਡਦੇ ਹੁੰਦੇ ਸੀ ਜੀ ਹਾਂ
ਮੈਂ ਤਾਂ ਬਹੁਤ ਵਾਰੀ ਬਚੀ ਹਾਂ, ਪਾਣੀ ਤੋਂ ਗ ਡੁਬਦੀ ਡੁੱਬਦੀ ਗ ਇੱਕ ਵਾਰ
ਪ੍ਰੋਬਲਮ ਬਹੁਤ ਬਹੁਤ ਹੋਈ ਹੈ ਪਾਣੀ 'ਚ ਸਾਹ ਦੀ ਪ੍ਰੋਬਲਮ ਬਹੁਤ ਹੁੰਦੀ ਜੀ ਪਾਣੀ ਮੈਨੂੰ ਤੇਰਨਾ ਤੁਰਨਾ ਤਾਂ ਆਉਂਦਾ ਨੀ
ਹਮ ਤੈਰਨਾ ਨੀ ਆਉਂਦਾ ਹੁੰਦਾ ਸੀਗਾ ਤੇ ਪੈਰ ਲੱਗਦੇ ਨੀ ਸੀ ਨਹਿਰ ਦੇ ਵਿੱਚ 'ਚ ਹੈਗਾ ਤੇ ਉਹ ਰੁੜ ਜਾਂਦੇ ਸੀਗੇ
ਤੇ ਮੈਂ ਤੋ ਖੇਤਾਂ 'ਚ ਵੀ
ਮੇਰੇ ਨਾਨਕੇ ਨਹਿਰ ਕੋਲੇ ਹੀ ਹੈ ਤੇ ਉੱਥੇ ਨਾ ਮਤਲਬ ਪਹਿਲਾਂ ਸਾਰੀਆਂ ਲੇਡੀਜ਼ ਗੈਰਾ ਕੋਲ ਉੱਥੇ ਕੱਪੜੇ ਵਗੈਰਾ ਧੋਣ ਜਾਂਦੀਆਂ ਨਾਲੇ ਕੱਪੜੇ ਧੋਣ ਜਾਂਦੀਆਂ ਨਾਲੇ ਨਹਾਏ ਆਉਂਦੇ ਸੀ ਸਾਰੇ ਤਾਂ ਅਸੀਂ ਵੀ ਜਦੋਂ ਜਾਂਦੇ ਨਾ ਛੁੱਟੀਆਂ ਦੇ ਵਿੱਚ ਉੱਥੇ ਓ ਨਹਿਰ ਦੇ ਵਿੱਚ ਨਹਾਉਣ ਲੱਗ ਜਾਂਦੇ ਸੀਗੇ ਤੇ ਮੈਂ ਤਾਂ ਉਸ ਨਹਿਰ ਦੇ ਵਿੱਚ ਬਹੁਤ ਵਾਰੀ ਡਿੱਗੀ ਹੈਂਗੀ ਕਾਫ਼ੀ ਵਾਰੀ ਮੈਨੂੰ ਮਾਮੇ ਹੋਣਾ ਨੇ ਕੱਢੀ ਹੈਗੀ ਤੈਰਨਾ ਆਉਂਦਾ ਨਹੀਂ ਸੀ ਵਰ ਜਾਂਦੇ ਸੀ ਵਿਚ
ਆਂ ਮੈਂ ਖੇਤਾਂ 'ਚ ਜਾਂਦੀ ਹੁੰਦੀ ਹਾਂ ਜਾਂਦੀ ਹੁੰਦੀ ਖੇਤਾਂ 'ਚ ਅਸੀਂ ਸਵੇਰੇ ਸਵੇਰੇ ਪਸੂ ਰੱਖਦੇ ਹੁੰਦੇ ਸੀਗੇ ਸਾਰਾ ਲਿਆਣ ਜਾਂਦੇ ਹੁੰਦੇ ਸੀ ਨਾ ਦਰਖਤਾਂ ਤੇ ਚੜਦੇ ਹੁੰਦੇ ਸੀ ਖੋ ਖੋ ਤੇ ਬਹੁਤ ਵਾਰ ਮੈਂ ਨੀਚੇ ਡਿੱਗੀ ਹੋਈ ਹੈ ਬਹੁਤ ਡਾਂਟ ਕਾਈ ਹੋਈ ਹੈ ਅਗਰੋਂ ਸਾਹ ਚੜ ਜਾਂਦਾ ਸੀ ਇੱਕ ਵਾਰ ਮੈਂ ਨਾ ਚੁਹਲਾ ਲਈ ਜਾਂਦੀ ਸੀ ਤੇ ਉਹ ਚੁੱਲੇ 'ਚੋਂ ਨਾ ਮੈਂ ਇੰਨੀ ਜ਼ੋਰ ਤਾਂ ਮੈਨੂੰ ਚੁਲਾ ਦੇਤਾ ਮੇਰਾ ਸਾਹਾਲ ਜੜ ਗਿਆ ਮੈਂ ਹਾਂ ਫੇਰ ਇੰਨਾ ਕਿਸੇ ਦੇ ਖੇਤੋਂ ਤੇ ਪਾਣੀ ਮੰਗ ਮੂੰਗ ਕੇ ਲਿਆਈ ਜੇ ਮੈਨੂੰ ਮਿਲਾਇਆ ਤਾਂ ਕਰਕੇ ਮੈਂ ਸਹੀ ਹੋਈ, ਨਹੀਂ ਤਾਂ ਪਤਾ ਹੀ ਨਹੀਂ ਕਤਈ ਕਤ ਮਰ ਜਾਂਦੀ ਸੀ ਬਚਪਨ ਸੇ ਬੋਲਦੀ ਕੁਛ ਨਹੀ ਗਿਆ ਹਾਂ ਬਚਪਨ ਤੋਂਹੀ ਕੁਛ ਨਹੀ ਸਮਝਦੀ ਗਿਆ ਹੁਣ ਟੋਏ ਕੰਮ ਖਤਮ ਹੀ ਆ ਬੱਚਿਆ ਦਾ
ਤੇ ਇੱਕ ਵਾਰੀ ਕੱਪੜੇ ਲੱਗੂਗੀ ਦੇ ਵਿੱਚ ਭਰੀ ਡੱਗੀ ਦੇ ਵਿੱਚ ਡਿੱਗੀ ਹੋਈ ਆ ਮੈਂ ਤਾਂ
ਅੱਛਾ ਹੁਣ ਇੰਨ ਬਚੋਂ ਕਾ ਬਚਪਨ ਹੀ ਖਤਮ ਹੋ ਗਿਆ